ਕੋਈ ਬੰਦ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ
ਵਧੀਆ ਜੀ, ਤੁਸੀਂ ਸੁਣਾਓ, ਤੁਹਾਡੇ ਘਰ ਪਰ ਠੀਕ ਹੈ? ਤੁਹਾਡੇ ਬਾਲ ਬੱਚੇ, ਸਭ ਵਧੀਆ ਨੇ?
ਹਾਂਜੀ, ਸਭ ਵਧੀਆ ਨੇ ਜੀ।
ਹਾਂਜੀ, ਹਾਂਜੀ। ਹਾਂਜੀ ਹਾਂਜੀ, ਤੁਸੀਂ, ਹਾਂਜੀ ਤੁਸੀਂ ਸੁਣਾਓ ਜੀ?
ਹਾਂਜੀ, ਬੋਲੋ?
ਹਾਂਜੀ, ਬੋਲੋ?
ਹਾਂਜੀ, ਤੁਸੀਂ ਆਪਣਾ ਤੋਹਾਰ ਸਿੰ, ਕਿਹੜੇ ਕਿਹੜੇ ਬਈ ਵਧੀਆ ਲੱਗਦੇ ਨੇ?
ਹਾਂਜੀ ਹਾਂਜੀ, ਅਸੀਂ ਇਹ ਜੀ ਸਾਰੇ, ਵੈਸੇ ਤੇ ਅਸੀ ਸਾਰੇ, ਤੋਂਹਾਰ ਮਨਾਈ ਦਾ। ਦੀਵਾਲੀ ਹਨਾ ਗੁਰਪੁਰਬ, ਰੱਖੜੀ ਹੋ ਗਈ, ਟਿਕਾ ਜਿਹਨੂੰ ਕਹਿੰਦੇ ਨੇ ਸਾਡੇ ਪੰਜਾਬੀਆਂ 'ਚ, ਟਿੱਕਾ ਕਹਿੰਦੇ ਨੇ ਉਹ ਕੰਜਕਾਂ ਹੋ ਗਈਆਂ, ਹਨਾ। ਇਹ ਸਾਰੇ, ਤਿਉਹਾਰ ਸਾਨੂੰ ਬਹੁਤ ਵਧੀਆ ਲੱਗਦੇ ਨੇ, ਹੋਲੀ ਹੋ ਗਈ। ਪਰ ਨਾ ਜਿਹੜਾ, ਮੈਨੂੰ ਸਬਸੇ ਜ਼ਿਆਦਾ ਤਿਉਹਾਰ ਵਧੀਆ ਲੱਗਦਾ ਉਹ ਜਹੀ, ਦੀਵਾਲੀ ਦਾ ਲੱਗਦਾ। ਹਾਂਜੀ, ਦੀਵਾਲੀ ਦਾ ਤਿਉਹਾਰ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਏ।
ਹਾਂਜੀ।
ਹਾਂਜੀ, ਹਾਂਜੀ। ਸਾਨੂੰ ਫਿਰ ਹਾਂਜੀ, ਹਾਂਜੀ ਦਿਵਾਲੀ ਹਾਂਜੀ। ਹਾਂਜੀ ਬੋਲੋ, ਬੋਲੋ।
ਦੀਵਾਲੀ ਦਾ ਤਿਉਹਾਰ ਮੈਨੂੰ ਬਹੁਤ ਵਧੀਆ, ਅੱਛਾ ਲੱਗਦਾ।
ਹਾਂਜੀ, ਹਾਂਜੀ ਸਾਨੂੰ ਵੀ ਦੀਵਾਲੀ ਦਾ ਤਿਉਹਾਰ ਮਨਾਣਾ ਬਹੁਤ ਪਸੰਦ ਏ਼।
ਹਾਂਜੀ। ਦੀਵਾਲੀ ਵਾਲੇ ਦਿਨ ਤੇ, ਗੁਰੂ ਹਰਗੋਬਿੰਦ ਸਾਹਿਬ ਜੀ ਮਾਹਰਾਜ ਆਏ ਸਨ ਨਾ।
ਹਾਂਜੀ, ਹਾਂਜੀ।
ਕਰਕੇ ਆਪਣਾ ਦੀਵਾਲੀ ਦਾ ਤਿਉਹਾਰ, ਇੱਕ ਖੁਸ਼ੀ ਆਪਣਾ ਤਿਉਹਾਰ ਰਕਸ਼ਾ ਬੰਧਨ ਵੀ, ਆਪਣਾ ਇਹ ਵੀ ਠੀਕ ਹੈ ਰੱਖੜੀ ਦਾ ਵੀ ਰੱਖੜੀ ਜੀ ਵੀ ਭੈਣ ਭਰਾ ਦਾ, ਭੈਣ ਭਰਾ ਦਾ ਪਿਆਰ ਦਾ
ਹਾਂਜੀ, ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਤਿਉਹਾਰ ਏ ਭੈਣ ਭਰਾ ਦਾ। ਪਿਆਰ ਏ ਜੀ। ਹਾਂਜੀ, ਹਾਂਜੀ ਹੁਣ ਆਪਣਾ, ਹਾਂਜੀ।
ਮਤਲਬ, ਤਉਹਾਰ ਸਾਨੂੰ ਹਰ ਇੱਕ ਚੀਜ਼ ਨਾਲ ਜੋੜਦੇ ਨੇ ਜੀ।
ਹਾਂਜੀ, ਹਾਂਜੀ ਜੀ ਤਿਉਹਾਰ ਸਾਡੇ ਪਰਿਵਾਰਾਂ ਨੂੰ ਜੋੜ ਕੇ ਰੱਖ ਰਖਦੇ ਨੇ ਜੀ, ਇੱਕ ਤਿਉਹਾਰ ਤੇ ਮੌਕਾ ਹੁੰਦਾ ਜੀ ਕਿ ਅਸੀਂ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਸਕਦੇ ਹਾਂ, ਅਸੀਂ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਤੇ ਹਾਂ ਹਨਾ, ਤਿਉਹਾਰ ਹੁਣ ਬਹੁਤ ਇੱਕ ਖੁਸ਼ੀਆਂ, ਪਰ ਇੱਕ ਤੇ ਬੱਚਿਆਂ 'ਚ ਵੀ ਚਾਅ ਹੁੰਦਾ ਕਿ ਇਹ ਤਿਉਹਾਰ ਏ ਮਨਾਉਣਾ ਅਸੀਂ, ਕੁੜੀਆਂ ਨੂੰ ਜਿਵੇਂ ਤੀਆਂ ਦਾ ਤਿਉਹਾਰ ਹੋ ਗਿਆ ਇਹਦੀ ਬੜੀ ਚਾਹ, ਚਾਹ ਹੁੰਦਾ ਜੀ।
ਹਾਂਜੀ।
ਹਾਂਜੀ, ਹਾਂਜੀ ਫੇਰ ਤੁਹਾਡੇ ਇੱਥੇ ਦੀਵਾਲੀ ਦਾ ਤਿਉਹਾਰ, ਤੁਸੀਂ ਕਿਸ ਤਰ੍ਹਾਂ ਮਨਾਉਂਦੇ ਹੋ?
ਦੀਵਾਲੀ ਦੇ ਤਿਉਹਾਰ ਅਸੀਂ ਜੀ, ਇੱਕੋ ਬਈ ਪਰਿਵਾਰ ਸਾਰਾ ਇਕੱਠੇ ਹੋ ਕੇ ਆਪਣਾ
ਹਾਂਜੀ।
ਪਾਠ ਕੱਰੀਦਾ।
ਹਾਂਜੀ, ਹਾਂਜੀ।
ਉਸ ਤੋਂ ਬਾਅਦ, ਸਾਰੇ ਇੱਕ ਉਹ ਇਕੱਠੇ ਹੋ ਕੇ ਆਪਣਾ ਅਰਦਾਸ ਕਰੀਦਾ ਰਾਤ ਨੂੰ ਅਸੀਂ ਅਰਦਾਸ ਕਰਨ ਤੋਂ ਬਾਅਦ, ਆਪਣਾ ਆਤਿਸ਼ਬਾਜੀ ਵਗੈਰਾ ਪਟਾਕੇ ਵਗੈਰਾ ਚਲਾ ਲਈਦਾ, ਖੂਬ ਸਾਰੀ ਮਿਠਾਈ ਜਿਹੜੀ ਮਠਿਆਈ ਵਗੈਰਾ ਵੀ ਖਾਈਦਾ, ਫੇਰ ਉਸ ਤੋਂ ਬਾਅਦ ਵੀ ਵੱਡਿਆਂ ਨੂੰ ਬਈ ਚੀਜ਼ ਵਗੈਰਾ, ਕੱਪੜੇ ਵਗੈਰਾ ਜਾਂ ਜੋ ਚੀ ਦੀ ਸ਼ਰਧਾ ਹੁੰਦੀਆ। ਉਹ ਦੇ ਦਿੰਦੇ ਨੇ, ਵੱਡਿਆਂ ਨੂੰ ਵੀ, ਵੱਡਿਆਂ ਨੂੰ ਵੀ ਪੁੱਜਣਾ ਜਰੂਰੀ ਹੈ ਜੀ।
ਹਾਂਜੀ-ਹਾਂਜੀ, ਵੱਡੇ ਤੁਹਾਡੇ ਘਰ ਦੀ ਛਾਂ ਹੁੰਦੇ ਨੇ ਜੀ। ਜਿੰਨੇ ਵੱਡਾ ਪੇੜ ਏ, ਜਿਹੜਾ ਸਾਰੇ ਸਾਰਿਆਂ ਨੂੰ ਛਾਂ ਦਿੰਦਾ ਉਵੇਂ ਸਾਡੇ ਦੇ ਘਰ ਦੇ ਵੱਡੇ ਬਜ਼ੁਰਗ ਹੁੰਦੇ ਨੇ ਜੀ। ਉਹਨਾਂ ਦਾ ਮਾਨ ਤੇ, ਹਰ ਤਿਉਹਾਰ ਤੇ ਜੀ ਕਰਨਾ ਹੀ ਚਾਹੀਦਾ। ਤਉਹਾਰਾ ਤੇ ਕੀ ਮੈਂ ਤੇ ਕਹਿੰਦੀ ਆ ਜੀ, ਸਾਡੇ ਬਜ਼ੁਰਗਾਂ ਦਾ ਸਮਾਨ-ਸਮਾਨ, ਸਾਡੇ ਵੱਡਿਆਂ ਦਾ ਸਮਾਨ ਸਾਨੂੰ ਹਰ ਰੋਜ਼ ਹੀ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੇ ਹੀ ਜੋ ਆਸ਼ੀਰਵਾਦ ਨੇ ਸਾਨੂੰ ਲੱਗਦੇ ਨੇ ਜੀ, ਜੇ ਅਸੀਂ ਆਪਣੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਤੰਗ ਕਰਾਂਗੇ ਤੇ ਜੀ ਸਾਡੀ ਜ਼ਿੰਦਗੀ ਚ ਅਸਫਲਤਾ ਹੀ ਆਉਂਦੀ ਹੈ।
ਹਾਂਜੀ-ਹਾਂਜੀ, ਵੱਡਿਆ ਦੇ ਨਾਲ ਗੱਲ ਕਰਨੀ ਹੀ ਸਭ ਤੋਂ ਵੱਡੀ ਇੱਕ ਹੁੰਦੀ, ਉਹਨਾਂ ਦਾ ਆਦਰ ਭਾਵ ਇੱਜ਼ਤ ਕਰਨੀ ਹੀ।
ਜੀ ਹਾਂਜੀ-ਹਾਂਜੀ, ਬਿਲਕੁਲ।
ਜੀਵਨ ਦਾ ਮਕਸਦ ਹੀ, ਬੰਦੇ ਦਾ ਇਹੀ ਹੋਣਾ ਚਾਹੀਦਾ। ਵੱਡਿਆਂ ਦੀ ਆਪਣਾ ਸੇਵਾ ਕਰੇ।
ਬਿਲਕੁਲ ਜੀ ਬਿਲਕੁਲ, ਆਪਣੇ ਮਾਂ ਪਿਓ ਦੀ ਸੇਵਾ ਕਰੇ। ਆਪਣੇ ਸੱਸ ਸਹੁਰੇ ਦੀ ਸੇਵਾ ਕਰੇ, ਬਹੁ ਜੀ ਜਿਨ੍ਹਾਂ ਜੋ ਵੱਡਿਆਂ ਦੀ ਸੇਵਾ ਕਰ ਨੇ ਜੀ ਉਹਨਾਂ ਨੂੰ, ਕਿਧਰੇ ਪੁੰਨ ਕਰਨ ਜਾਣ ਦੀ ਲੋੜ ਨਹੀਂ ਹੁੰਦੀ ਜੀ। ਕਿਸੀ ਮੰਦਿਰ, ਗੁਰਦੁਆਰਿਆਂ ਚ ਮੱਥੇ ਟੇਕਣ ਦੀ ਲੋੜ ਨਹੀਂ ਹੁੰਦੀ ਜੀ, ਸਭ ਨੂੰ ਜੇ ਕੋਈ ਮਾਂ ਪਿਓ ਦੀ ਸੇਵਾ ਕਰ ਰਿਹਾ ਹੈ ਉਹੀ ਸਭਸੇ ਵੱਡਾ ਪੁਨ ਹੈ, ਹਨਾ ਜੀ। ਹੁਣ ਮੈਂ ਕਈ ਵਾਰ ਦੇਖਿਆ! ਲੋਕੀ ਮੰਦਿਰਾਂ ਚ ਜਾ ਕੇ, ਗੁਰਦੁਆਰਿਆਂ ਚ ਜਾ ਕੇ, ਮੱਥੇ ਟੇਕਦੇ ਨੇ ਜੀ। ਪਰ ਘਰ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ, ਜੀ ਉਹਨਾਂ ਨੂੰ ਨੀ ਪੁੱਛਦੇ। ਉਹਨਾਂ ਨ ਨਿਰਾਦਰ ਕਰਦੇ ਨੇ ਜੀ, ਫੇਰ ਉਸ ਚੀਜ਼ ਤੋਂ ਜੀ ਰੱਬ ਵੀ ਖੁਸ਼ ਨੀ ਹੁੰਦਾ, ਰੱਬ ਵੀ ਕਹਿੰਦਾ, ਮਾਂ ਪਿਓ ਸਾਡਾ ਰੱਬ ਹੀ ਹੈ, ਜੇ ਤੁਸੀਂ ਮਾਂ ਪਿਓ ਜੀ ਕਰਦੇ ਸੀ ਹੁਣ ਜੀ ਸ਼ਿਵ ਜੀ ਭਗਵਾਨ ਦਾ ਮੁੰਡਾ ਸੀ, ਕਾਰਤਿਕ ਤੇ ਗਣੇਸ਼। ਤੇ ਉਹਨਾਂ ਦੋਨਾਂ ਨੇ ਜੀ ਕਿਹਾ ਸੀ, ਪੂਰੇ ਬ੍ਰਹਮੰਡ ਦਾ ਚੱਕਰ ਲਗਾਓ। ਕਾਰਤਿਕ ਜੀ ਸਾਰੇ ਬ੍ਰਾਹਮੰਡ ਦਾ ਚੱਕਰ ਲਾਉਣ ਚੱਲ ਗਏ ਸੀ, ਲੇਕਿਨ ਗਣੇਸ਼ ਜੀ ਨੇ ਜਿਹੜੇ ਸੀ ਆਪਣੇ ਮਾਂ ਪਿਓ ਦੇ ਅਸ ਕੋਲ ਚਾਰ ਚੱਕਰ ਕੱਟ ਲਏ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਮੇਰਾ ਪੂਰਾ ਬ੍ਰਮੰਡ ਏ, ਮੇਰਾ ਪੂਰਾ ਸੰਸਾਰ। ਰੇ ਮਾਂ ਪਿਓ ਈ ਏ। ਤੇ ਫੇਰ ਬ੍ਰਹਮਾ ਜੀ ਨੇ ਕਾਰਤਿਕ ਜੀ ਨੇ ਕਿਆ ਬਈ ਮੈਂ ਪੂਰਾ ਬ੍ਰਮੰਡ ਦਾ ਜਿਹੜਾ ਐ ਚੱਕਰ ਲਾ ਕੇ ਆਇਆ ਵਾਂ ਤੇ ਫੇਰ ਬ੍ਰਹਮਾ ਜੀ ਨੇ ਵੀ ਕਿਆ ਸੀ ਜੀ ਮਾਂ ਪਿਓ ਹੀ ਸਾਰਾ ਬ੍ਰਾਹਮੰਡ ਏ, ਜਿੰਨੇ ਮਾਂ ਪਿਓ ਦੀ ਸੇਵਾ ਕਰ ਲਈ ਜੀ। ਪੂਰੀ ਤੀਰਥ ਸਥਾਨਾਂ ਦਾ ਉਹਨਾ ਨੂੰ ਜੀ ਫਲ, ਪੁੰਨ ਮਿਲ ਜਾਂਦਾ।
ਹੈਲੋ
ਹਾਂਜੀ।
ਹਾਂਜੀ, ਹਾਂਜੀ।
ਮਾਂ ਬਾਪ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਤੀਰਥ ਐ ਜੀ।
ਹਾਂਜੀ ਜੀ ਬਿਲਕੁਲ ਜੀ, ਮੇਰਾ ਤੇ ਮੰਨਣਾ ਬਿਲਕੁਲ। ਆਈ ਜੇ ਤੁਸੀਂ ਚਾਹੇ ਤੀਰਥ ਸਥਾਨ ਤਾਡੇ ਕੋਲ ਜਾਇਆ ਜਾਂਦਾ ਇੱਕ ਤੇ ਜੀ ਮਾਂ ਪਿਓ ਦੀ ਸੇਵਾ ਕਰਨਾ ਕਰਨ ਚ ਤੁਆਡਾ ਕੋਈ ਪੈਸਾ ਖ਼ਰਚ ਨਈਂ ਹੋ ਰਿਆ। ਹਨਾਂ ਤੀਰਥ ਸਥਾਨ ਤੇ ਜਾਓਗੇ ਵੈਸੇ ਤਾਂ ਤੀਰਥ ਸਥਾਨ ਵੀ ਕਰਨਾ ਚਾਈਦਾ। ਪਰ ਵੱਧ ਤੋਂ ਵੱਧ ਮੈਂ ਸੋਚਦੀ ਆਂ ਆਪਣੇ ਮਾਂ-ਪਿਓ ਦੀ ਹੀ ਸੇਵਾ ਕਰਨੀ ਚਾਈਦੀ ਸਾਨੂੰ। ਤੀਰਥ ਸਥਾਨਾਂ ਤੇ ਵੀ ਜਾਣਾ ਚਾਈਦਾ, ਮੱਥੇ ਟੇਕਣੇ ਚਾਈਦੇ ਨੇ ਅਪਣੇ। ਬਜ਼ੁਰਗ ਮਾਂ-ਪਿਓ ਨੂੰ ਵੀ ਕਰਾਉਣਾ ਚਾਈਦਾ ਜੀ।
ਹਾਂਜੀ, ਹਾਂਜੀ। ਹੋਰ?
ਹਾਂਜੀ, ਹਾਂਜੀ ਬਹੁਤ ਵਧੀਆ।
ਹੋਰ। ਅੱਜ-ਕੱਲ੍ਹ ਯਾਤਰਾ ਵਗੈਰਾ ਵੜੀਆਂ ਸਾਵਨ ਆ ਗਿਆ ਨਾ। ਤੇ ਅਪਣਾ ਕਾਵੜ ਵਾਲੇ ਵੀ ਅਪਣਾ ਹਰਿਦੁਵਾਰ ਤੋਂ ਜਾਣ ਕਲ ਜਲ ਜੱਲ ਲੈਣ ਜਾਣਗੇ ਤੇ ਹਾਂਜੀ, ਹਾਂਜੀ। ਉੱਥੇ ਦੇਅ ਤਕਰੀਬਨ ਹਾਂਜੀ ਹਾਂਜੀ ਤੇ ਫਿਰ ਲੋਕੀ ਬੜੇ ਅਪਣਾ ਤੀਰਥ ਸਥਾਨਾਂ ਤੇ ਜੀ ਆਪਣਾ ਮਾਂ-ਬਾਪ ਦੀ ਸੇਵਾ ਕਰਨਾ ਤੇ ਫਿਰ ਆਪਣਾ ਇਸ ਫਿਰ ਅਗਰ ਇਸੇ ਕਰਕੇ ਲੋਕੀ ਤੀਰਥ ਤੇ ਆਪਣਾ ਜਲ ਪਾਅ ਲੈ ਕੇ ਆਂਦੇ ਨੇ ਫਿਰ ਉਹ ਸ਼ੰਕਰ ਭਗਵਾਨ ਦੇ ਉੱਪਰ ਪਾ ਦਿੰਦੇ ਨੇ।
ਹਾਂਜੀ ਹਾਂਜੀ।
ਹੈ। ਇਸ ਤੋਂ ਬਿਹਤਰ ਤੇ ਵੀ ਮਹਾਰਾਜ ਕਿਸ ਮੱਤ ਬਖਸ਼ਿਆ ਏ, ਆਪਣੇ ਮਾਂ-ਬਾਪ ਦੀ ਸੇਵਾ ਕਰੋ। ਇਹ ਉਸ ਦਿਨ ਬਰੈਗੀ।
ਅੱਜ-ਕੱਲ ਜੀ ਕੁਛ ਨੇ ਲੋਕੀ, ਦੇਖਾ-ਦਾਖੀ ਚ ਜ਼ਿਆਦਾ ਜਾਣ ਲੱਗ ਗਏ ਨੇ ਜੀ। ਕੋਂਪੀਟੀਸ਼ਨ ਜੇੜਾ ਹੋ ਗਿਆ, ਜ਼ਿਆਦਾ ਹੋ ਗਿਆ ਤੁਸੀਂ ਦੇਖਣਾ। ਜੇੜ੍ਹੇ ਜਾਂਦੇ ਨੇ ਇਹ ਕਾਵੜ ਯਾਤਰਾ ਤੇ ਲੋਕੀ ਡੀਜੇ ਚਲਾ ਕੇ ਹਨਾਂ? ਇੱਕ ਦੂਸਰੇ ਨਾਲ ਕੋਂਪੀਟੀਸ਼ਨ ਕਰਕੇ ਜਾਂਦੇ ਨੇ ਜੀ। ਜੇੜ੍ਹਾ ਕੋਂਮ ਪੀਟੀਸ਼ਨ ਨਾਂ ਭਗਵਾਨ ਤੇ ਰੱਬ ਦੇ ਘਰ ਮੱਥਾ ਟੇਕਣਾ ਇੱਕ ਕੋਂਪੀਟੀਸ਼ਨ ਨਾਲ ਨੀਂ ਟੇਕਣਾ ਚਾਈਦਾ ਸੱਤ ਤੇ ਸ਼ਰਧਾ ਭਾਵ ਤੇ ਜੀ। ਉਂ ਸ਼ਰਧਾ ਨਾਲ ਹੀ ਪ੍ਰਮਾਤਮਾ ਮਨ ਪ੍ਰਸੰਨ ਹੁੰਦਾ।
ਹਾਂਜੀ-ਹਾਂਜੀ ਸ਼ਰਧਾ ਨਾਲ ਈ ਸਾਰੇ ਕੰਮ ਹੋ ਜਾਂਦੇ ਜੀ।
ਹਾਂਜੀ ਜੀ ਬਿਲਕੁਲ ਜੀ ਬਿਲਕੁਲ ਸ਼ਰਧਾ ਹੈ ਬਿਲਕੁਲ।
ਹ ਏਸੇ ਤਰ੍ਹਾਂ ਹੀ ਰੱਖੜੀ ਦਾ ਤੁਆਰ ਹੁੰਦਾ ਐ ਅਗਰ ਸਾਡਾ ਆਪਸ ਚ ਭੈਣ ਭਰਾ ਦਾ ਪ ਪਿਆਰ ਏ ਰੱਖੜੀ ਐ ਤੇ ਜੇ ਪਿਆਰ ਪ ਪਿਆਰ ਨੀ ਤੇ ਕੁੱਝ ਵੀ ਨਈਂ, ਹਾਂਜੀ।
ਭਰਾਵਾਂ ਨੂੰ ਭੈਣਾਂ ਦੇ ਹਰ ਸਾਥ ਨੀਬਾਣੇ ਚਾਈਦੇ ਜੇਹੀ ਰੱਖੜੀ ਏ ਸਈ ਕੈ ਰਹੇ ਤੁਸੀਂ ਬਿਲਕੁਲ। ਜੇ ਓਕੀ ਤੁਸੀਂ ਰੱਖੜੀ ਦਾ ਤੁਆਰ ਮਨਾ ਰਏ ਓ ਸਿਰਫ ਨਾਮ ਕਰਕੇ ਭੈਣਾਂ ਨੂੰ ਤੁਸੀਂ ਪੁੱਛਦੇ ਨੀ ਹਨਾ ਕਈ ਕਈ ਭੈਣਾਂ ਨੂੰ ਬਿਲ ਕੁਲ ਦੇਖਦੇ ਨੀ ਓ ਫੇਰ ਓਸ ਤੁਹਾਰ ਦਾ ਵੀ ਜੀ ਕੋਈ ਫੈਦਾ ਨੀ ਜੇ ਸਾਡਾ ਆਪਸ ਪਿਆਰ ਏ ਤੇ ਸਾਡਾ ਰੋਜ਼ ਈ ਰੱਖੜੀ ਏ ਤੇ ਰੋਜ਼ ਸਾਡਾ, ਟੀਕਾਐ।
ਹਾਂਜੀ।
ਹਾਂਜੀ-ਹਾਂਜੀ।
ਹਾਂਜੀ, ਹੋਰ?
ਹਾਂਜੀ ਬੋ
ਹੋਰ-ਹੋਰ-ਹੋਰ
ਹਾਂਜੀ-ਹਾਂਜੀ ਮੈਨੂੰ ਜੀਐ ਮੈਂ ਤੁਆਨੂੰ ਕੇ ਦੀਵਾਲੀ ਜੇੜੀ ਐ ਸਾਨੂੰ ਬਹੁਤ ਵਧੀਆ ਲੱਗਦੀ ਏ, ਅਸੀਂ ਵੀ ਪੈਲੇ ਦੀਵਾਲੀ ਤੇ ਪਾਠ ਪੈਲੇ ਅਸੀਂ ਮਤਲਬ ਬਹੁਤ ਰੀਝਾਂ ਨਾਲ ਆਪਣਾ ਘਰ ਸਜਾਨੇ ਆ, ਹਨਾ ਦੀਵਾਲੀ ਦਾ ਸਾਡਾ ਕੰਮ ਮੀਨਾ ਪੈਲੇ ਦੀਵਾਲੀ ਇੱਕ ਐਸਾ ਤੁਆਰ ਏ ਜੀਦਾ ਕੰਮ ਮੀਨਾ ਪੈਲੇ ਸਟਾਟ ਹੋ ਜਾਂਦੈ। ਲੋਕੀ ਆਪਣੇ ਘਰਾਂ ਦੀ ਸਫਾਈਆਂ ਕਰ ਦੇ ਨੇ, ਫਿਰ ਜੀ ਜਦੋਂ ਤੁਆਰ ਦੋ ਚਾਰ ਦੇਨ ਦੀਵਾਲ ਤੋਂ ਪੈਲੇ, ਆਪਣਾ ਘਰ ਸਜਾ ਲੈਂਦੇ ਨੇ ਲਾਈ ਟਾਂ ਚਲਾਂਦੇ ਨੇ ਫੀਰ ਦੀਵਾਲੀ ਵਾਲੇ ਦੇਨ ਜੀ ਸਾਰੇ ਈ ਲੋਕੀ ਪੂਜਾ-ਪਾਠ ਲਕਸ਼ਮੀ ਮਾਤਾ ਦੀ ਆਰਤੀ ਰੰਗੋਲੀ ਬਣਾਂਦੇ ਨੇ ਸਭ ਬੋਤ ਕੁਛ ਕਰਦੇ ਨੇ ਜੀ ਬੋਤ ਵਧੀਆ ਲੱਗਦਾ ਮੈਨੂੰ ਦੀਵਾਲੇ ਦਾ ਤੁਹਾਰ।
ਹਾਂਜੀ। ਹੋਰ?
ਹਾਂਜੀ-ਹਾਂਜੀ।
ਹੋਰ ਕੇੜਾ ਹਾਂਜੀ, ਏਸ ਤੋਂ ਬਾਦ ਇੱਕ ਜਨਮ ਅਸ਼ਟਮੀ ਦਾ ਵੀ ਤੁਆਰ ਆਦਾ ਜੀ।
ਹਾਂਜੀ-ਹਾਂਜੀ ਬੇਲਕੁਲ ਜੀ ਜਨਮ ਅਸ਼ਟਮੀ ਕ੍ਰਿਸ਼ਨ ਭਗਵਾਨ ਦਾ ਤੁਹਾਰ ਵੀ ਸਾਨੂੰ ਬਹੁਤ ਵਧੀਆ ਲੱਗਦਾ ਐ ਸਾਡੇ ਘਰ ਵੀ ਖਾਣਾ ਜੀ ਆ ਨੇ ਅਸੀਂ ਓਨਾਂ ਦੀ, ਮਤਲਵ ਜਨਮ ਅਸ਼ਟਮੀ ਅਸੀਂ ਓਨਾਂ ਦਾ ਤਿਉਹਾਰ ਮਨਾਈ ਦਾ ਜੀ ਬਿਲਕੁਲ ਜੀ ਓ ਵੀ ਤੁਹਾਰ ਬੋਤ ਵਧੀਆ।
ਉਹਦੇ ਚ ਕੀ-ਕੀ ਕਰਦੇ ਨੇ ਜੀ?
ਹਾਂਜੀ, ਹਾਂਜੀ ਅਸੀਂ ਜੀ ਆਪਣੇ ਜੈਵੇਂ ਸਾ ਡੇ ਕਣਾ ਜੀ ਨੇ ਓਨਾਂ ਨੂੰ ਅਸੀਂ ਸਵੇਰੇ ਦੁੱਧ ਦਹੀਂ ਮੱਖਣ ਪੰਜ ਤਰਾ ਦਾ ਪੰਜ ਅੰਬਰੀ ਤੇ ਮਨਾ ਕੇ ਓਨਾਂ ਨੂੰ ਇਸ਼ਨਾਨ ਕਰਾਈ ਦਾ ਜੀ ਜਨਮ ਅਸ਼ਟਮੀ ਵਾਲੇ ਦਿਨ ਫੇਰ ਓਨਾਂ ਨੂੰ ਸੁੰਦਰ ਵਸਤਰ ਨਵੇਂ ਵਸਤਰ ਹਰ ਸਾਲ ਪਨਾਈ ਦਾਐ।
ਹਜੀ।
ਫੇਰ ਜੇ ਅਸੀਂ ਆਪਣੇ ਕ੍ਰਿਸ਼ਨ ਜੀ ਨੂੰ ਜੋ ਐ ਹਰ ਸਾਲ ਕੁਛ ਨਾ ਕੁਛ ਚਾਦੀ ਦੀ ਚੀਜ਼ ਬਣਾ ਕੇ ਦੇਂਦੇ ਆਂ। ਤੇ ਫੇਰ ਅਸੀਂ ਪੂਰਾ ਦਿਨ ਓਨਾਂ ਨੂੰ ਮੱਖਨ, ਦੁੱਦ ਪੰਜੀਰੀ ਐ ਸਬ ਬਨਾ ਕੇ ਰਾਤੀ ਬਾਰਾਂ ਵਜੇ ਓਨਾਂ ਨੂੰ ਭੋਗ ਲਾਂਦੇ ਆ ਜੀ।
ਅੱਛਾ-ਅੱਛਾ-ਅੱਛਾ।
ਹਾਂਜੀ-ਹਾਂਜੀ। ਬਿਲਕੁਲ, ਹਾਂਜੀ ਜੀ-ਜੀ ਸਾਨੂੰ ਮੈਨੂੰ ਬੋਤ ਵਦੀਆ ਲੱਗੇਆ ਤਾਡੇ ਨਾਲ ਗੱਲ ਕਰਕੇ। ਹਾਂਜੀ ਸਸ ਰੀ ਕਾਲ।
ਸਸ ਰੀ ਕਾਲ ਜੀ।